ਹਾਂਜੀ, ਸਤਿ ਸ਼੍ਰੀ ਅਕਾਲ ਵੀ ਜੀ।
ਸਤਿ ਸ਼੍ਰੀ ਅਕਾਲ, ਹਾਂਜੀ ਠੀਕ ਹੋ ਤੁਸੀਂ।
ਹਾਂਜੀ ਹਾਂਜੀ, ਵਧੀਆ ਤੁਸੀਂ ਸੁਣਾਓ।
ਹਾਂਜੀ ਹਾਂਜੀ, ਵਧੀਆ ਹੋਰ ਤੁਸੀਂ ਸੁਣਾਓ।
ਹੋਰ ਹਾਂਜੀ ਸਭ ਠੀਕ ਨੇ। ਹੋਰ ਤੁਹਾਡੇ ਘਰ ਠੀਕ ਨੇ ਸਭ ਹਾਂ। ਚਲੋ ਬਸ ਅਸੀਂ ਹੁਣੇ ਮਾਰਕੀਟ ਤੋਂ ਆਏ ਸੀ ਹਨ ਹਾਂ। ਵਧੀਆ ਸਭ ਹਾਂਜੀ, ਅਸੀਂ ਹੁਣੇ ਮਾਰਕੀਟ ਤੋਂ ਆਈ ਸੀ ਮੈਂ। ਹਾਂਜੀ ਹਾਂਜੀ, ਅੱਜ ਹਾਂ ਅੱਜ ਸ਼ੋਪਿੰਗ ਕਰਨ ਗਏ ਸੀ ਜਰਾ। ਮੌਸਮ ਤੇ ਬਹੁਤ ਗਰਮੀ ਹੈ। ਬਹੁਤ ਜ਼ਿਆਦਾ ਗਰਮੀ, ਅੱਜ ਤੇ ਬਹੁਤ ਜ਼ਿਆਦਾ ਲੂ ਵਾਰ।
ਇਹ ਮੌਸਮ ਫਿਰ ਵੀ।
ਅੱਛਾ, ਹਾਂ ਇੱਥੇ ਤਾਂ ਬਹੁਤ ਲੂ ਹੈ।
ਉਹ ਹੋਰ ਸਭ ਵਧੀਆ, ਕੀ ਕਰ ਅੱਛਾ ਮਾਰਕੀਟ ਚ ਸ਼ੋਪ।
ਮਾਰਕੀਟ ਗਏਸੀ ਹਾਂਜੀ ਹਾਂਜੀ, ਸ਼ੋਪਿੰਗ ਕਰਕੇ ਆਏ ਹ ਹਾਂਜੀ ਹਾਂ। ਹੋਰ ਗਿਆ ਹੁ ਤੁਹਾਨੂੰ ਪਤਾ, ਪੇਕੇ ਘਰ ਆਓ ਤੇ ਫੇਰ ਸ਼ਾਪਿੰਗ। ਵੀ ਕਰਨੀ ਜ਼ਰੂਰੀ।
ਅੱਛਾ। ਵਧੀਆ ਵਧੀਆ ਠੀਕ ਹੈ ਠੀਕ ਹੈ, ਪੇਕੇ ਘਰ ਆ ਕੇ ਵੈਸੇ ਵੀ ਐਸ਼ ਹੁੰਦੀ ਹੈ।
ਹਾਂਜੀ ਹਾਂਜੀ, ਹੋਰ ਕ ਹਾਂ ਜਿੱਦਾਂ ਮਰਜੀ ਐਸ਼ ਕਰੋ ਉੱਥੇ ਤੇ। ਹਾਂ ਸਭ ਵਧੀਆ, ਫਸਟ ਕਲਾਸ ਤੁਸੀਂ ਸੁਣਾਓ ਆਪਣਾ। ਹੋਰ ਅੱਜ ਲੰਚ। ਕਰ ਲਿਆ ਲੰਚ ਲੂਚ, ਅੱਜ ਕੀ ਬਣਾਇਆ ਸੀ ਅੱਜ ਤੁਸੀਂ ਅਸੀਂ ਤਾਂ ਹੁਣੇ ਜਸ। ਤਾਈ ਆ ਗਾਇਨੇ ਪਾਣੀ ਛਿੜਕ ਤੋਂ ਹਾਂ ਹੋਰ
ਲੇਟ ਹੋ ਗਿਆ ਤੁਆਡਾ
ਹਾਂਜੀ, ਹਾਂਜੀ ਹਾਂ
ਸਾਡੇ ਅੱਜ ਬਣੇ ਸੀ ਰਾਜਮਾਂ ਦੀ ਦਾਲ ਚਾਲ ਚਟ ਤੇ ਬਿਨ
ਚਲੋ ਵਦੀਆ ਅਸੀਂ ਰਸਤੋ ਰਸਤੇ ਜੂਸ ਵਗੈਰਾ ਪੀਯਾ ਨਾ ਤਾਂ ਹਜੇ ਪੁੱਖ ਨੀ ਲੱਗੀ ਫੇਰ
ਅ ਟਾਈਮ ਚ ਜ਼ਿਆਦਾ ਹੋ ਗਿਆ ਨਾਲੇ ਟਾਈਮ ਨਿਕਲ ਜਾਏ ਨਾ ਲੰਚ ਦਾ ਫੇਰ ਭੁੱਖ ਵੀ ਨੀ ਉਸ ਟਾਈਮ ਲੱਗਦੀ।
ਹਾਂਜੀ, ਹਾਂਜੀ ਹਾਂ
ਔਰ ਸੁਨਾਓ?
ਬਸ ਵਧੀਆ, ਤੁਸੀਂ ਸੁਣਾਓ ਹੋਰ? ਕੀ ਕਰਦੇ, ਸਭ ਠੀਕ ਨੇ ਬੱਚੇ ਤੁਆਡੇ?
ਹਾਂਜੀ-ਹਾਂਜੀ ਸਬ ਵਧੀਆ, ਤੁਆਡੇ ਠੀਕ ਨੇ?
ਹਾਂਜੀ ਵਧੀਆ ਫਸਟ ਕਲਾਸ ਉਹ ਮੇਰੇ ਬੱਚੇ ਸੋਂਦੇ ਲੇਟ ਨੇ ਉੱਠੇ ਲੇਟ ਨੇ ਅੱਜ
ਅੱਛਾ ਉਹੀ ਬੱਚਿਆਂ ਦਾ ਅੱਜ-ਕੱਲ੍ਹ ਛੁੱਟੀ ਅੱਜ-ਕੱਲ੍ਹ ਹੋਲੀਡੇਜ ਏ ਨਾ ਤੇ ਤਾਂ ਕਰਕੇ ਲੇਟ ਹੀ ਹੁਣ ਵਿਚਾਰੇ ਉੱਠਦੇ, ਇਹੀ ਦਿਨ ਵਿਚਾਰੇ ਦੇ ਬਾਦ ਵਿੱਚ ਵਾਪਸ ਜਲਦੀ ਜਲਦੀ ਉੱਠਣਾ
ਹਾਂ ਔ ਮੈਂ ਛੋਟੀ ਨੂੰ ਉਠਾਨੀ ਆ ਸੋਣ ਦੋ ਨਾਨੀ ਘਰ ਆਏ ਹੋਏ ਆ
ਅ, ਇਹੀ ਹੁੰਦਾ ਕਿ ਨਾਨੀ ਘਰ ਆਏ ਦੇ ਆਂ
ਹਾਂਜੀ, ਮਸਤੀ ਹੋ ਬੱਚੇ ਰਲੇ ਹੁੰਦੇ ਨਾ ਸਾਰੇ ਰਾਤੀ ਲੇਟ ਸੋਂਦੇ ਨੇ ਹਾਂ ਇੱਕ ਦੋ ਕਦੀ ਤਿੰਨ ਵੀ ਵਜਾ ਦਿੰਦੇ ਨੇ ਰਾਤੀ ਬਸ ਮਸਤੀ ਕਰਦੇ ਰੇਂਦੇ ਨੇ ਹੋਰ
ਉਹੀ ਅਸੀਂ ਵੀ ਆਪਣੇ ਟਾਈਮ ਵਿੱਚ ਇਹੀ ਕਰਦੇ ਸਾ ਨਾਨੀ ਘਰ ਜਾ ਕੇ ਕਿਵੇ ਲੇਟ ਉੱਠਨਾ ਲੇਟ ਸੋਣਾ, ਮਸਤੀ ਕਰਨੀ ਖੋਰ ਤੁਸੀਂ ਕੀ ਬਨਾਇਆ ਅੱਜ?
ਅਸੀਂ ਅੱਜ ਛੋਲੇ ਬਣਾਏ ਸੀਗੇ।
ਅੱਛਾ ਵਧੀਆ, ਅੱਛਾ ਚਿੱਟੇ ਚਨੇ
ਹਾਂਜੀ, ਹਾਂਜੀ ਹਾਂ, ਛੋਲੇ ਕੇਂਦੇ ਪੰਜਾਬੀ ਚ ਛੋਲੇ ਈ ਕੇਂਦੇ ਨੇ ਹਿੰਦੀ ਚ ਚਨੇ ਕੇਂਦੇ ਪੰਜਾਬੀ ਚ ਛੋਲੇ ਈ ਕੇਂਦੇ ਨੇ, ਹਾਂ ਮੂੰਹ ਤੇ ਉਹੀ ਚੜਿਆ ਹੋਇਆ ਨਾ ਛੋਲੇ ਈ
ਨਾਲ ਚੌਲ ਕੇ ਪ੍ਰਸ਼ਾਦੇ?
ਨਾਲ ਪ੍ਰਸ਼ਾਦੇ ਈ, ਬੱਚਿਆਂ ਨੇ ਸਭ ਨੇ ਰਾਤੀ ਖਾਧੇ ਚਾਵਲ ਕੱਲ ਖਾਧੇ ਨਾ ਚਾਵਲ, ਫੇਰ ਰੋਜ਼-ਰੋਜ਼ ਅ ਅੱਛਾ ਖਾਏ ਨੀ ਜਾਂਦੇ ਚਾਵਲ ਖਾਧੇ ਨੀ ਜਾਂਦੇ
ਓਕੇ, ਕੀਤੇ ਬੱਚੇ ਨੇ ਤੁਆਡੇ?
ਮੇਰੇ ਤਿੰਨ ਬੱਚੇ ਨੇ।
ਅੱਛਾ, ਤਿੰ
ਹੈਲੋ, ਹਾਂਜੀ-ਹਾਂਜੀ ਆ ਤੁਆਡੀ ਆਵਾਜ਼ ਨੀ ਆ ਰੀ ਸੀ, ਹੈਲੋ
ਨੀ ਤੁਆਡੀ
ਹੈਲੋ, ਤੁਆਡਾ-ਤੁਆਡਾ ਨੈਟਵਰਕ ਠੀਕ ਏ?
ਹਾਂਜੀ-ਹਾਂਜੀ ਮੇਰਾ ਅ ਚੱਲ ਰਿਆ ਨੈਟਵਰਕ ਤੇ ਤੁਆਡੀ ਆਵਾਜ਼ ਵੀ ਨੀ ਬਿਲਕੁਲ ਆ ਰੀ, ਮੇਰੀ ਆ ਰਈ ਸੀ ਤੁਆਨੂੰ?
ਆ ਰੀ ਏ, ਹੁਣ ਆ ਰੀ ਏ?
ਹਾਂਜੀ, ਹਾਂਜੀ ਹੁਣ ਆ ਰੀ ਏ।
ਚ ਅੱਛਾ ਅੱਛਾ ਆ ਰੀ ਐ, ਠੀਕ ਐ ਠੀਕ ਐ। ਹੋਰ ਸੁਣਾਓ ਤੁਸੀਂ?
ਬਸ ਵਧੀਆ ਮੈਂ ਵੀ। ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਤੁਹਾਂਨੂੰ ਤੁਸੀਂ ਹਾਂ। ਹਾਂਜੀ ਮੈਂ ਕਿਹਾ ਚਲੀ ਜਾ ਹਾਂ ਸਭ ਠੀਕ ਨੇ ਹਾਂਜੀ ਸਭ ਠੀਕ ਨੇ।
ਉਹੀ ਨਾ ਬੜੀ ਦੇਰ ਬਾਅਦ ਗੱਲ ਹੋਈ ਸਾਡੀ ਵੀ ਮੈਂ ਵੀ ਸੋਚਿਆ ਮੈਂ ਕਿਹਾ ਚਲੋ ਅੱਜ ਥੋੜਾ ਫ੍ਰਰੀ ਆ ਤੇ ਗੱਲ ਕਰ ਲਈਏ।
ਹਾਂ ਹੋਰ ਮੈਂ ਵੀ ਅੱਜ ਆਈ ਸੀ ਮੈਂ ਕਿਹਾ ਚੱਲ ਬਾਜ਼ਾਰੋਂ ਆਈ ਆ ਚੱਲ ਥੋੜਾ ਫਰੀ ਲੱਗ ਰਿਹਾ ਮੈਂ ਕਰ ਹੀ ਲਵਾਂ ਵਿਹਲੇ ਹੋਏ ਸੀਂ ਬੱਚੇ ਹੋਗੇ।
ਹਾਂਜੀ ਨਾਲੇ ਬੱਚਿਆਂ ਨਾਲ ਗੱਲ ਹੀ ਨੀ ਹੋਂਦੀ ਹੈ ਬੱਚੇ ਤੰਗ ਕਰਦੇ ਨ ਸਾਰਿਆ ਨੂੰ
ਜੀ ਹਾਂਜ ਉਹ ਗੱਲ ਹੀ ਨੀ ਕਰਨ ਦਿੰਦੇ ਬੱਚੇ
ਉਹੀ ਨਾ ਉਹਨਾਂ ਨੂੰ ਫੋਨ ਚਾਹੀਦਾ ਹੁੰਦਾ ਹੈਗਾ ਤੇ ਉੱਠਣਗੇ ਤੇ ਫੋਨ ਜਾਂ ਤੇ
ਫੋਨ ਹਾਂਜੀ ਹਾਂਜੀ ਹਾਂਜੀ ਏਦਾਂ ਈ ਹੈ। ਚਲੋ ਹੋਰ ਤੁਸੀਂ ਸੁਣਾਓ ਹੋਰ।
ਸਭ ਵਧੀਆ ਕੀ ਕੀ ਲਿਆ ਫੇਰ ਸ਼ੋਪਿੰਗ ਕਰਕੇ।
ਬਸ ਸ਼ੋਪਿੰਗ ਚ ਅਸੀਂ ਸੂਟ ਲੈ ਕੇ ਆਈ ਆ ਬੱਚਿਆਂ ਦੇ ਲੈ ਕੇ ਆਈ ਕੱਪੜੇ ਹੋਰ। ਹੋਰ ਮਾਮੀ ਨੇ ਲੈ ਦਿੱਤੇ ਨੇ ਬੱਚਿਆਂ ਨੇ ਲੈ ਲੇ
ਅੱਛਾ ਚਲੋ। ਹੈਲੋ।
ਹਾਂਜੀ ਹਾਂਜੀ ਹੋਰ ਸੁਨਾਓ।
ਸਭ ਵਧੀਆ ਇੱਧਰ ਇਹ ਕਿ ਸਾਡੇ ਇੱਧਰ ਮੌਸਮ ਅੱਛਾ। ਬਟ ਉੱਧਰ ਦਾ ਮੌਸਮ ਤੁਸੀਂ ਕਹਿ ਰਹੇ ਹੋ ਬੜਾ ਵਧੀਆ।
ਹਾਂ ਏਧਰ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ।
ਉਹੀ ਨਾ ਕਈ ਜਗ੍ਹਾ ਚ ਮੌਸਮ ਬਹੁਤ ਵਧੀਆ ਹੁੰਦੇ ਸਾਡੇ ਉੱਧਰ ਮੇ ਪਹਿਲਾਂ ਜਿੱਥੇ ਰਹਿੰਦੇ ਸਾ ਨਾ ਉੱਧਰ ਵੀ ਮੌਸਮ ਬਹੁਤ ਵਧੀਆ ਸੀ‌। ਹਾਂ ਇੱਧਰ ਉਸ ਤੋਂ ਥੋੜਾ ਹੈ ਗਰਮੀ ਹੈ ਬਟ ਇਹ ਕਿ ਵਧੀਆ ਠੀਕ ਹੈ।
ਹੁ ਇੱਥੇ ਪੰਜਾਬ ਵਗ਼ੈਰਾ ਵਿੱਚ ਤਾਂ ਬੋਤ ਜ਼ਿਆਦਾ ਗਰਮੀ ਪੈਂਦੀ ਹੈ ਨਾ।
ਉਹੀ ਨਾ ਉੱਧਰ ਜੈਦਾ ਹੀ ਪੈਂਦੀਆਂ ਏਸੀ ਵਾਲੇ ਰੂਮ ਤੋਂ ਨਿਕਲੇ ਨੀ ਜਾਂਦਾ ਹੋਨਾ ਹਾਂ ਉੱਧਰੋਂ ੳਹੀ ਨਾ ਮੇਨ ਹੁੰਦੀ ਕਿ। ਨੀ ਹੁੰਦੀ ਹੈ ਇਹ ਲੇਡੀਜ਼।
ਹਾਂ ਹੋਰ ਬਿਲਕੁਲ ਨੀ ਜਾਨ ਤੇ ਦਿਲ ਕਰਦਾ ਏਨੀ ਏਨੀ ਜਲਦੀ ਜਲਦੀ ਰੋਟੀ ਬਨਾ ਕੇ ਬਾਹਰ ਨਿਕਲੋ ਬਸ।
ਉਹੀ ਨਾ ਨਾ ਆਪੇ ਭਾਵੇਂ ਜੋ ਮਰਜ਼ੀ ਖਾ ਲੋ ਲੇਕਿਨ ਬੱਚਿਆਂ ਦੀ ਫ਼ਰਮਾਇਸ਼
ਬੱਚਾ ਹਾਂ ਉਹ ਤੇ ਹੈ ਛੁ ਛੁੱਟੀਆਂ ਵਿੱਚ ਤਾਂ ਤੁਹਾਨੂੰ ਪਤਾ ਫਰਮਾਇਸ਼ਾਂ ਖਤਮ। ਹੀ ਨੀ ਹੁੰਦੀਆਂ ਇਹਨਾਂ ਦੀਆਂ ਹਾਂ ਉਹ ਤੇ ਰੋਜ਼ ਹੁਨ ਵੀ ਕਹਿ ਰਹੀ ਸੀ ਮੇਰੀ ਬੇਟੀ ਮੈਂ ਹੁਨੇ ਤਿੰਨ ਕੇਕ ਬਨਾਨੇ ਮੈਂ ਕਿਹਾ ਬਨਾਓ ਫੇਰ
ਅੱਛਾ ਵਧੀਆ ਤੁਸੀਂ ਬਨਾ ਲੈਂਦੇ ਹੋ ਘਰੇ
ਬੱਚੇ ਬਨਾ ਲੈਂਦੇ ਨੇ ਮੈਂ ਨੀ ਬਨਾਂਦੀ ਬੱਚੇ ਹੀ ਬਨਾਂਦੇ ਨੇ ਕੁੜੀਆਂ ਉਹਨਾ ਨੂੰ ਸ਼ੌਕ ਹੈ ਅੱਜ ਕੱਲ ਦੀ ਕੁੜੀਆਂ ਨੂੰ
ਹਾਂ ਉਹ ਤੇ ਹੈ ਵਧੀਆ ਚਲੋ। ਤੇ ਕਰਦੇ ਹਨ ਬੇਕਿੰਗ ਖੁਦ ਮਤਲਬ ਇਸ ਤਰ੍ਹਾਂ ਕੋਈ ਕੰਮ ਜੁਆਇਨ ਵੀ ਕੀਤਾ ਬੇ
ਨਹੀਂ ਨਹੀਂ ਪੜ੍ਹ ਪੜ੍ਹਦੀਆਂ ਨੇ ਹਜੇ ਤੇ ਓਦਾਂ ਹਾਂ ਨਹੀਂ ਇੰਨੀਆਂ ਛੋਟੀਆਂ ਵੀ ਨਈ ਵੱਡੀ ਵਾਲੀ ਤੇ ਮੇਰੀ ਬੀ ਟੇਕ ਕਰ ਰਹੀ ਹੈ ੳਦਾਂ ਹਾਂ ਛੋਟੀ ਵਾਲੀ ਏਰਥ ਵਿਚ ਏ ਇੱਕ ਸੈਕਿੰਡ ਚ ਏ ਤਿੰਨ ਏ ਨਾ ਬੇਟੀਆਂ ਮੇਰੀਆਂ।
ਅੱਛਾ ਅੱਛਾ ਹੋ ਵਧੀਆ ਬਹੁਤ ਵਧੀਆ।
ਹਾਂ ਹੋਰ? ਚਲੋ ਮੈਂ ਕਿਹਾ ਦਿਲ ਕਰਦਾ ਬੱਚਿਆਂ ਦਾ ਖੁਦ ਘਰ ਬਨਾਣ ਵਾਸਤੇ।
ਉਹੀ ਨਾ ਛੁੱਟੀਆਂ ਵਿੱਚ ਹੀ ਹੁੰਦਾ ਬੱਚਿਆਂ ਨੂੰ ਕਹਿੰਦਾ ਇੱਧਰ ਚਲੋ ਕੁੱਛ ਨਾ ਕੁਛ ਬਣਾਈਏ ਰੈਸਪੀ ਵਗੈਰਾ ਨਹੀਂ ਤੇ ਕਲਾਸਿਸ ਵਿਚ ਬਿਜ਼ੀ ਰਹਿੰਦੀ ਆ। ਕਲਾਸਿਸ ਵਗੈਰਾ ਹੋ ਗਈਆਂ ਇਗਜਾਮ। ਉਹੀ ਨਾ ਨਹੀਂ ਮਿਲਦਾ ਅਹ। ਇਹੀ ਦਿਨ ਨੇ ਇਹਨਾਂ ਦੇ ਵਿਚਾਰਿਆਂ ਦੇ ਕਰਨਗੇ ਯਾ ਇਹੀ ਕੁਝ ਕਰਨ ਵੱਡੇ ਕਿਸਾ।
ਉਹੀ ਤੇ ਕੁਛ ਸਭ ਵਧੀਆ ਫਸਟ ਕਲਾਸ। ਹਾਂਜੀ ਹਾਂਜੀ ਸਵੇਰੇ ਦਵਾਂਗੇ ਮੈਂ ਹਾਊਸ ਵਾਈਫ ਹੀ। ਹਾਂਜੀ ਤੁਸੀਂ ਕਰਦੇ ਜੋਬ ਕਿਤੇ? ਹਾਂ ਤੇ ਸਭ ਤੋਂ ਵੱਡੀ ਹ ਜੋਬ ਹ ਹਾਊਸ ਵਾਈਫ ਦੇ। ਹੋਰ ਕੀ। ਤਾਂ ਹੀ ਬੱਚੇ ਫਿਰ ਹਾਂ ਆਏਗਾ ਕਿੱਥੋਂ ਹੋਰ। ਤੁਸੀਂ ਕਹਿੰਦੇ ਜੋਬ?
ਹਾਂ ਮੈਂ ਨਹੀਂ ਕਰਦੀ।
ਅੱਛਾ ਅੱਛਾੀ।
ਮੇਰੇ ਹਸਬੈਂਡ ਲੱਗੇ ਨੇ ਬਟ ਮੇਨ ਨੀ।
ਅੱਛਾ ਅੱਛਾ ਠੀਕ ਹ ਬਹੁਤ। ਤੇ ਬੱਚੇ ਓਕੇ ਓਕੇ ਹਾਂ ਚਲੋ ਕੋਈ ਨਹੀਂ ਕੰਮ ਤੇ ਹੈ ਕਰਦੇ ਆ ਨਾ ਹੋਰ ਕੀ ਵਧੀਆ ਹੋਰ ਆਪਣੇ ਘਰ ਤੋਂ ਵਧੀਆ ਚੱਲਣਾ ਚਾਹੀਦਾ। ਅੱਛਾ ਅੱਛਾ ਚਲੋ ਠੀਕ ਆ ਹਾਂ ਹੋਰ ਤੁਹਾਡੇ ਬੱਚੇ?
ਹਾਂਜੀ?
ਮੈਂ ਕਿਹਾ ਤੁਹਾਡੇ ਬੱਚੇ ਠੀਕ ਨੇ?
ਹਾਂਜੀ ਹਾਂਜੀ ਵਧੀਆ ਨੇ ਉਹ ਵੀ ਸੁੱਤੇ ਆ। ਮੇਰੇ ਕੀ ਬੇਟਾ ਉਹ ਵਾਲੇ ਛੋਟਾ ਹੀ ਹ।
ਅੱਛਾ।
ਹਾਂਜੀ ਹਾਂਜੀ ਬਹੁਤ ਛੋਟਾ ਓਹੋ। ਅ ਹਾਂ ਅਲੇ ਮਸ ਤੇ ਸਾਲ ਦਾ ਹੀ ਹੋਇਆ।
ਅੱਛਾ ਅੱਛਾ।
ਹਾਂਜੀ ਹਾਂਜੀ ਹਾਂਜੀ ਹਾਂ।
ਚਲੋ ਵਧੀਆ ਸਾਲ ਦੇ ਬੱਚੇ ਨੂੰ ਵੀ ਸਾਂਭਣਾ ਬਹੁਤ ਮੁਸ਼ਕਿਲ ਹ
ਓਏ ਨਾ ਉੱਪਰੋ ਇਤਨੀ ਗਰਮੀ ਵੀ ਹੋਏ।
ਹਾਂਜੀ ਹਾਂਜੀ ਰਾਤ ਨੂੰ ਹਾ ਬੱਚਾ ਤੁਸੀਂ ਜਿਆਦਾ ਰਾਤ ਨੂੰ ਹੈ।
ਹਾਂ ਵੱਡੇ ਹੋ ਜਾਓ ਨਾ ਫਿਰ ਬੀਤਦੀ ਨਹੀਂ ਹ ਫਿਰ ਨੀਂਦ ਕਰ ਲੈਂਦੇ ਨੇ ਬਟ ਇਹ ਕੀ ਥੋੜਾ ਥੋੜਾ ਰਹਿੰਦੇ ਉੱਠਦੇ ਰਹਿੰਦੇ ਆ ਨੀਂਦ ਵੀ ਨਹੀਂ ਪੂਰੀ ਹੁੰਦੀ
ਨਹੀਂ ਹੁੰਦੀ ਸਾਡੀਆਂ ਤੇ ਬਿਲਕੁਲ ਵੀ ਨਹੀਂ ਹੁੰਦੀ ਮਮੀਆਂ ਦੀ ਤਾਂ ਬਿਲਕੁਲ ਨਹੀਂ ਹੁੰਦੀ ਨੀਂਦ ਪੂਰੀ। ਮੇਰੀ ਹਜੇ ਵੀ ਨਹੀਂ ਹੁੰਦੀ ਬੱਚਿਆਂ ਨਾਲ ਪੂਰੀ ਇੰਨੇ ਵੱਡੇ ਹੋ ਗਏ ਨੇ ਮੇਰੇ ਬੱਚੇ।
ਤਰੰਗੀਤ ਨਾ ਕਰਦੇ ਵਿਚਾਰੇ। ਨਾਲੇ ਗਰਮੀ ਵੀ ਪੜੀ ਹ ਨਾ ਭਾਵੇਂ ਏਸੀ ਵੀ ਲੱਗੇ ਹੋਏ ਲੱਗੇ ਤੁਹਾਡੀ ਈਡੀਟੇਸ਼ਨ ਹੁੰਦੀ ਰਹਿੰਦੀ
ਫਿਰ ਅਸੀਂ ਇੰਨਾ ਜਿਆਦਾ ਏਸੀ ਚਲਾ ਵੀ ਨਹੀਂ ਸਕਦੇ। ਇਸ ਵਿੱਚ ਵੀ ਚਲਾਨ ਨਾਲ ਬਹੁਤ ਬਿਮਾਰ ਹੋ ਜਾਂਦੇ ਕਰਮ ਸ਼ਰਤ ਹੋ ਜਾਂਦੇ ਨੇ ਬੱਚੇ ਸਾਰੇ।
ਕੋਈ ਮੇ ਬੀ ਖੁਦ ਵੀ ਹਾਂ ਮੈਂ ਵੀ ਖੁਦ ਉਸਦੇ ਦੋ ਦਿਨ ਦੀ ਗੱਲ ਹ ਮੈਂ ਵੀ ਪਹਿਲੇ ਨਾ ਏਸੀ ਜਿਆਦਾ ਤੇਜ਼ ਮਤਲਬ ਕਰ ਲਿਆ ਹਾਈ ਤੇ ਲਗਾ ਲਿਆ
ਅੱਛਾ ਅੱਛਾ।
ਮੈਂ ਖੁਦ ਹੀ ਮੈਨੂੰ ਖੁਦ ਹੀ ਫੀਵਰ ਹੋ ਗਿਆ ਇਤਨਾ ਫੀਵਰ ਹੋ ਗਿਆ ਜੁਕਾਮ ਹੋ ਗਿਆ ਫਿਰ ਮੈਂ ਤੇ ਦੋ ਦਿਨ ਹੋ ਗਏ ਮੈਂ ਏਸੀ ਬੰਦ ਰੱਖਿਆ ਦਾ ਹੈ।
ਚਲੋ ਤੁਹਾਡਾ ਤਾਂ ਮੌਸਮ ਵੀ ਉਧਰ ਠੀਕ ਹੈ ਨਾ ਸਾਡੇ ਇਧਰ ਗਰਮੀ ਸਾਡਾ ਤਾਂ ਬੰਦ ਹੀ ਨਹੀਂ ਹੁੰਦਾ ਹਾਂ ਸਾਡੇ ਤੇ ਤਾ ਬੰਦ ਨਹੀਂ ਹੁੰਦਾ ਬਿ ਬਿਲਕੁਲ ਅਸੀਂ ਹਾਂ ਬਹੁਤ ਜਿਆਦਾ ਹਾਂਜੀ ਹਾਂਜੀ ਹਾਂਜੀ
ਇਥੇ ਲੱਗੇ ਹੋਗੇ ਮੀਟਰ ਵਗੈਰਾ
ਹਾਂ ਮੀਟਰ ਤਾਂ ਸਭ ਦੇ ਲੱਗੇ ਹੁੰਦੇ ਨੇ ਹੁਣ ਏਸੀ ਚਲਾਇਆ ਏ ਬਿੱਲ ਬਿੱਲ ਦੇਖਣਾ ਕਿੰਨੇ ਆਉਂਦੇ ਨੇ
ਉਹੀ ਨਾ ਏਸੀ ਇਹ ਗਰਮੀਆਂ ਵਿੱਚ ਹੀ ਜ਼ਿਆਦਾ ਬਿੱਲ ਆਉਂਦੇ ਕਿਉਂਕਿ ਗਰਮੀਆਂ ਵੀ ਹੀ ਲੱਗਦੇ ਹਨ ਪੱਖੇ ਵਗੈਰਾ ਏਸੀ
ਏਸੀ ਕੂਲਰ ਚਲਾ
ਸਰਦੀਆਂ ਵਿੱਚ ਚਲੋ ਠੀਕ ਹੈ ਵਧੀਆ ਕਿ ਇੱਕ ਹੀ ਚੀਜ਼ ਲੱਗੀ ਰਹੇਗੀ ਜਾਂ ਫਿਰ ਫਰਿਜ ਲੱਗੀ ਰਹੇਗਾ ਬਸ
ਫਰਿਜ ਹਾਂਜੀ ਉਹ ਤੇ ਹੈ ਹੀ ਹੈ ਹਾਂਜੀ ਹੂੰ ਜਾਂ ਕਿਸੇ ਨੇ ਗੀਜ਼ਰ ਵਗੈਰਾ ਗੈਸ ਵਾਲਾ ਚਲਾਉਂਦੇ ਉਹਦੇ ਚ ਤਾਂ ਬਚ ਜਾਂਦਾ ਇਲੈਕਟ੍ਰਿਕ ਚਲਾ ਲੋ ਤੇ ਫਿਰ ਉਹਦੇ ਵਿੱਚ ਤੇ ਆ ਹੀ ਜਾਂਦਾ ਉਹ ਵੀ ਚੱਲਦਾ
ਤੁਹਾਡੇ ਉੱਥੇ ਤਾਂ ਚਲੋ ਵਧੀਆ ਰਹੇਗਾ ਤੁਹਾਨੂੰ ਮੋਟਰਸ ਵਗੈਰਾ ਦੂਸਰੀਆਂ ਲੱਗੀ ਦੀਆਂ ਹੁੰਦੀਆਂ ਨਾ ਮੱਛੀ ਮੋਟਰ ਕਹਿੰਦੇ ਜਿਹਨੂੰ ਉਹ ਤੇ ਗਰਮ ਪਾਣੀ ਆਉਂਦਾ ਉਹਦੇ ਤੋਂ
ਨਹੀਂ ਕਿਦੇ ਤੋਂ
ਇੱਕ ਮੋਟਰ ਹੁੰਦੀ ਹੈ ਨਾ ਮੱਛੀ ਮੋਟਰ ਜਿਹਦੇ ਤੂੰ ਗਰਮ ਪਾਣੀ ਤਾਂ ਅਗਰ ਤਾਜ਼ਾ ਪਾਣੀ ਆਏ ਉਹ ਵੀ ਕੋਸਾ ਪਾਣੀ ਹੁੰਦਾ ਇਤਨਾ ਨੀ ਆਉਂਦਾ ਇਨਾਂ ਠੰਡਾ ਨੀ ਹੁੰਦਾ ਉਦਾਂ ਵੀ ਹਾਂ। ਉਹਦੇ ਤੇ ਵੀ ਉਹ ਵਧੀਆ ਜਿਹਨਾਂ ਨੇ ਲਗਾਈਆਂ ਉਹਦੇ ਉਹਨਾਂ ਦੇ ਲਈ ਤੇ ਪਾਣੀ ਦੀ
ਹਾਂ ਉਹ ਹਾਂਜੀ ਹਾਂਜੀ ਸਵਰਸੀਬਲ ਵੀ ਲੱਗਦਾ ਉਹਦੇ ਨਾਲ ਵੀ ਠੀਕ ਰਹਿੰਦਾ
ਅੱਛਾ ਅੱਛਾ ਹਾਂ ਓਹੀ ਨਾ ਸਾਡੇ ਇੱਥੇ ਹੈ ਨੀ ਇੱਥੇ ਵੀ ਲੱਗੇ ਦੇ ਹਨ ਬਟ ਇਹ ਕਿ ਵਧੀਆ ਜਿਨਾ ਉਹ ਸਗੋਂ ਪਾਣੀ ਵੀ ਖੁੱਲਾ ਆਉਂਦਾ ਇਦਾਂ ਅਸੀਂ ਪਾਣੀ ਦਾ ਵੇਟ ਕਰਦੇ ਰਹੀਏ ਕਿਸ ਟਾਈਮ ਆਏਗਾ ਕਦੇ ਦੋ ਦਿਨ ਤਿੰਨ ਦਿਨ ਆਉਂਦਾ ਹੀ ਨਹੀਂ ਹੈ ਹੈ ਕਈ ਵਾਰ ਫਿਰ ਇਹੀ
ਜਿੱਥੇ ਰਹਿੰਦਾ ਉਹ ਤਾਂ ਕਿ ਜਿਸ ਜਿਸ ਵੇਲੇ ਮਰਜ਼ੀ ਚਲਾ ਲਓ ਤੁਹਾਡਾ ਪਾਣੀ ਆਉਣਾ ਹੀ ਆਉਣਾ
ਉਹੀ ਨਾ ਹਾਂ ਆਉਣਾ ਆਉਣਾ ਉਸਦੀ ਕੋਈ ਟੈਨਸ਼ਨ ਹੀ ਨਹੀਂ ਰਹਿੰਦੀ ਪਾਣੀ ਦੀ ਵੀ ਕੋਈ ਟੈਨਸ਼ਨ ਰਹਿੰਦੀ ਕਿ ਆਏਗਾ ਕਿਸ ਟਾਈਮ ਆਏਗਾ ਵੇਟ ਕਰਦੇ ਰਹੋ ਤੇ ਉਹਦੇ ਲਈ ਹੀ ਹੈ ਇਕ ਦੋ ਬੰਦਾ ਇੱਕ ਦੋ ਬੰਦੇ ਨੂੰ ਘਰ ਵੀ ਹੋਣਾ
ਘਰ ਹਾਂਜੀ ਉਹ ਤੇ ਹੈ ਹਾਂ
ਚਲੋ ਠੀਕ ਹੈ ਮੈਂ ਤੁਹਾਡੇ ਨਾਲ ਨਾ ਹਾਂ ਮੈਂ ਕਰਦੀ ਹਾਂ ਤੁਹਾਨੂੰ ਕੋਲ ਬਾਅਦ ਵਿੱਚ ਠੀਕ ਹੈ। ਮੈਨੂੰ ਕੋਲ ਆ ਰਹੀ ਹੈ ਕਿਸੇ ਦੀ ਠੀਕ ਹੈ ਓਕੇ ਥੈਂਕ ਓਕੇ ਬਾਏ ਬਾਏ
ਉਹ ਛੱਟ ਮੈਂ